ਹੈਲੋ,
ਮੈਂ ਕਿਆ ਮੈਂ ਕਾਲ ਕਰਦੀ ਆ, ਫੱਟ ਤਕ ਦੀਦੀ ਨੇ ਕਾਰ ਬੈਣਾ?
ਕੋਈ ਦਿੱਕਤ ਨੀਐ ਐਥੇ। ਹਾਂ, ਰੋਟੀ ਖਾ ਲੀ ਸੀ। ਸਟ ਨੂੰ ਲੈ ਕੇ ਲੰਮੀ ਪਈ ਹੀ, ਇਹ ਚੂਲੇ ਪਿਆ ਕਿ। ਉਹਦੀ ਤਬੀਅਤ ਠੀਕ ਨੀ ਲਰਨ ਡਿਆ ਯ। ਤੇ ਲੰਮੇ ਪਾਈ ਆ। ਪਤਾ ਨੀ ਕਿੰਦੀ ਲੱਗਦਾ ਢਿਆ। ਤੇ ਫੇਰ ਇਨਾ ਪੁਰਾ ਰੈਸਟ ਮੰਗਵਾ ਕੇ ਦਿੱ ਕਹਦੀ ਸੀ ਚੰਗਾ ਨੀ ਲੱਗਣ ਚੰਗਾ ਨੀ ਲੱਗਣ ਡਿਆ ਕਹਿਣ ਡਇ ਸੀ।
ਅੱਛਾ, ਛੋਟੂ ਕੀ ਕਰਨ ਡਿਆ।
ਆਪਣੇ ਕੁੜੀਆਂ ਨੂੰ ਪੁੱਛ ਲੈ ਸ਼ੁੱਭ ਲੈਣਾ ਵਾ ਹਮੇਸ਼ਾ ਲਈਏ
ਹਾਂ ਦੇ ਦੇ
ਹਾਂ ਕਿਉਂਕਿ ਉਹ ਕਹਿੰਦੀ ਆ ਕਿ ਮੈਂ ਨੀ ਰੱਖਣਾ ਵਾ ਉਹਨੂੰ ਦੇ ਦੇ ਉਹਨਾ ਨੂੰ ਹਾਂ ਉਹ ਮੰਨ ਗਈ ਹੈ ਇਸ ਲਈ ਮੈਂ ਕਿਹਾ ਚੱਲ ਠੀਕ ਹੈ ਦੇ ਦੂਗੀ। ਸਾਮ ਨੂੰ ਜਾ ਕੇ, ਓਨੂੰ ਦਿੱਕ ਕਚਾ ਦੀ ਹੁੰਦੀਆ ਨਾ, ਮੈਂ ਕਆ ਓਹ ਕੁੜੀਆਂ ਬੌਤ ਖੁਸ ਏ, ਓਹਨਾਂ ਨੇ ਰੱਖ ਲੈਣਾ ਵਾ ਏਨੂੰ। ਕਦੀ ਸੇਵਾ ਪਾਣੀ ਵੀ ਕਰੂਗੀਆ, ਹਾਂ। ਚੀਜ਼ਾਂ ਵੀ ਲੈ ਲੇ, ਹਾਏ! ਓਨੂੰ ਦੰਦੀਆਂ-ਦੁਦੀਆਂ ਕੱਟਣ ਡੀ ਆ। ਮਾਂ ਚਪੇਣਾ, ਮੂੰਹ ਤੋੜ ਦੇਣਾ ਵਾ ਤੇਰਾ, ਬਹੁਤ ਟਾਰਚਰ ਕਰਦੀ ਹੈ ਉਹਨੂੰ ਪਤਾ ਲਰ ਕਿ ਇਹਨੂੰ ਕੱਢ ਦੇਣਾ ਬਾਬੂ ਨੂੰ ਘਰੋ ਏਨੂ।
ਬਾਾਬੂ ਨੂੰ ਕਢਨ ਦੀ ਜਰਹ ਉਨ੍ਹ ਕਢੋ ਹਾਂ।
ਕੱਢਣਾ ਚਾਹੀਦਾ ਇਹ ਗੱਲ ਤਾਂ ਤੂੰ ਸਹੀ ਕਹੀ। ਕਿ ਬੱਚੇਆ ਨੁ, ਕੱਢਣ ਦੀ ਜਗ੍ਹਾ ਇਹਨੂੰ ਨਾ ਮੈਂ ਕੱਢਾ। ਨਿੱਕੇ ਯੇਅ ਪਿਆਰੇ ਯਏ ਬੱਚੇ ਨੂੰ ਟੋਰਚਰ ਕਰਦੀ ਪਤਾ ਕਿੰਨਾ ਟੋਚਰ ਕਰਦੀ ਹੈ। ਪਤਾ ਨੀ ਏ ਨੰਬਰ ਦੇਤਾ ਸੀ ਹਰਨੇਕ ਨੂੰ ਵੈਸੇ ਤਾਂ ਮੇਰੀ ਗੱਲ ਹੋ ਗਈ। ਤੇ ਉਹ ਕਹਿੰਦਾ ਸੀ ਕਿ ਜਬ ਤੱਕ ਹਮ ਦੇਖੇਗੇ ਨਹੀਂ ਹਮ ਕੈਸੇ ਬਤਾਏਂਗੇ ਕਿ ਕਿੰਨਾ ਪੈਸਾ ਲੱਗੇਗਾ ਨਹੀਂ ਲੱਗੇਗਾ ਮੈਨੂੰ ਕ ਹੀਦਾ ਮੈਂ ਕਿਹਾ ਇੱਕ ਉੱਤੇ ਦੇਣਾ ਵਾ ਮਕਾ ਤੇ ਇੱਕ ਥੱਲੇ ਦੇਣਾ ਤੇ ਕਹਿੰਦਾ ਕਿ ਮੈਂ ਤਰ੍ਹਾਂ ਕਿਸ ਤਰ੍ਹਾਂ ਦੱਸਾਂ ਹਾਂ ਤੇ ਕਹਿੰਦਾ ਕਿ ਹਮ ਆ ਦੇਖੇਗੇ ਤਬ ਨਾ ਮਤਬ ਫਿਰ ਆਪ ਆਜ ਆ ਕੇ ਦੇਖ। ਕੀਜੇਗਾ ਤੇ ਕਹਿੰਦਾ ਕੇ ਠੀਕ ਹੈ ਹਮ ਆਠ ਵਜੇ ਪਹਿਲੇ ਬੁਲਾ ਲੇਤੇ ਹੈਨਾ। ਕਾਟ ਵਿੱਚ ਕਹਾ ਚੱਲ ਜਾਂਦੇ ਕਹਿੰਦਾ ਹ ਕੋਈ ਨਾ ਕੋਈ ਫੋਨ ਕਰ ਹੀ ਦੇਤਾ ਹੈ ਤਾਂ ਫਿਰ ਹਮ ਨਿਕਲ ਜਾਤੇ ਹੈ।
ਪਹਚਣੇਗੀਹਚ ਸਮ ਨਹੀਂ ਤਾਂ ਪੈਸੇ ਪਹਿਲੇ ਦੀ ਗੱਲ ਤੇ ਆ ਉਹਨਾਂ ਨੇ
ਹਾਂ ਫੇਿਰ ਸ਼ਾਮ ਨੂੰ ਕਹਿੰਦਾ ਕਹਿੰਦਾ ਉਹ ਫੇਡ ਸੀ ਹਜੇ ਪੈਸੇ ਨਹੀਂ ਆ ਇਸੇ ਲਈ ਕਹਿੰਦੇ ਉਹ ਕਹਿੰਦੇ ਹਜੇ ਪੈਸੇ ਨਹੀਂ ਹੈ ਪੈਸੇ ਉਹ ਕਿਦੇ ਫਿਰ ਵੇਖਦੇ ਆ ਅਜੇ ਕਹਿੰਦੇ ਪਿੱਛੇ ਤਾਂ ਕੰਮ ਕੁਮ ਕਰਵਾਉਦਾ ਆ ਤੇ
ਹੋ ਗਿਆ ਪਿੱਛੇ ਦਾ ਕੰਮ ਫਿਰ
ਪਤਾ ਨੀ ਮੈਂ ਤੇ ਹਜੇ ਗਈ ਨਿ ਹੁੲ ਕੳ ਮੇ ਆਵਾਂ। ਕੰਮ ਪਿੱਛੇ ਤਾਂ ਕਿਤੇ ਕਰਦੇ ਆ ਇਹਨਾਂ ਦੇ ਕੰਮ ਇ ਐਮੇ ਏ।
ਕਿਥੋਂ ਜਾਣ ਡਏ ਸੀ। ਉਹ ਗਲੀ ਗੁੱਲੀ ਤੋਂ
ਹਾਂ ਪਿੱਛੇ ਤ ਸ਼ੌਕ ਤੋਂ ਗੜੀ ਆ ਪਿੱਛੇ ਪਾਸੇ ਦੀ ਉਧਰੋਂ ਕਹਿੰਦੇ ਆਉਂਦੇ ਆ ਫਿਰ ਵੀ ਕੀ ਕਰਨਾ ਵੈਂ ਪਿੱਛੇ ਇਹਨਾਂ ਨੇ ਥੋੜਾ ਬਹੁਤਾ ਤੇ ਪਾਰ ਹੋਏ ਹੀ ਹੁਣੇ ਅੰਦਰੋਂ ਮੈਨੂੰ ਇੰਨਾ ਪਤਾ ਵਾ ਹੋਰ ਥੋੜਾ ਬਹੁਤਾ ਤੇ ਸਮਾਨ ਵਮਾਨ ਵੀ ਇਹਨਾਂ ਨੇ ਪਾਰ ਕੀਤਾ ਹੀ ਹੋਣਾ ਵਾ।
ਫਿਰ ਬੰਦੇ ਦਾ ਤੇ ਮੂੰਹ ਖੋਲਦਾ ਨੀ ਆ
ਹਾਂ ਇਹੋ ਜਿਹੀ ਤੇ ਗੱਲ ਨਹੀਂ ਆ ਕਿ ਨਹੀਂ ਕੀਤਾ ਹੋੁਣਾ ਇਹਨਾਂ ਨੇ ਲੇਕਿਨ ਮੈਂ ਵੀ ਕੀ ਕਰ ਸਕਦੀ ਜੇ ਮੈਂ ਘਰ ਚ ਰਹਿੰਦੀ- ਤੇ ਮੈਂ ਇਹ ਚੀਜ਼ ਮਨਾ ਕਰ ਸਕਦੀ ਸੀ। ਹੁਣ, ਮੈਂ ਰਹਿੰਦੀ ਨੀ ਤੇ ਮਨਾ ਵੀ ਨਹੀਂ ਕਰ ਸਕਦੀ। ਹੁਣ ਨਾਲੇ ਮੇਨ ਚੀਜ਼ ਪਤਾ ਕੀ ਹੈ? ਹੁਣ ਨਾਲੇ ਮੇਨ ਚੀਜ਼ ਪਤਾ ਕਿ ਹੈ, ਜੇ ਮੈਂ ਰਹਿੰਦੀ ਵੀ ਨਾ- ਤੇ ਵੀ ਨਾ, ਮੈਂ ਨਹੀਂ ਮਨਾ ਕਰ ਪਾਉਣਾ ਸੀ। ਅਗਲਿਆਂ ਨੇ ਕਹਿਣਾ ਸੀ ਪਾਰ ਤੇ ਕਰਨਾ ਹੀ ਪੈਣਾ ਵੇ। ਨਹੀਂ
ਤੇ ਬੋਲਣਾ ਹੀ, ਕਿ ਉਧਰੋਂ ਦੀ ਲੈ ਕੇ ਚਾਬੀ, ਉਹਨੂੰ ਬੋਲੋ ਆਊਗਾ ਤੇ ਤੁਹਾਡਾ ਕੰਮ ਕਰਾਉਗਾ ਮੇਰੇ ਰਾਤ- ਥੇ ਤਾਂ ਸਮਾਨ ਪਿਆ ਮੈਂ ਕਿੱਦਾਂ ਕਰਨ ਦਾ ਵਾ-
ਨਹੀਂ ਤੇ ਫਿਰ ਉਹ ਕਹਿੰਦੇ ਆ ਕਿ ਉਹਨੇ ਕਹਿ ਦਿੱਤਾ ਨਾ ਸਾਫ਼ ਸਾਫ਼ ਕਿ ਮੇਰਾ ਕੰਮ ਨੀ ਆ, ਮੇਰੇ ਲੱਖੋ ਦਾ ਸਮਾਨ ਪਿਆ। ਮੈਂ ਨੀ ਬੂਆ ਛੱਡ ਸਕਦਾ।
ਤੂੰ ਵੀ ਕਹਿ ਦੇਣਾ ਸੀ ਮੇਰਾ ਵੀ ਕੰਮ ਨੀ ਆ। ਮੇਰਾ ਜਦੋਂ ਕੰਮ- ਵੀ ਮੈਂ ਇੰਨਾ ਬੋਲਿਆ ਕੀਤਾ ਨੀ, ਤੇ ਮੈਂ ਆਪਣਾ ਕੰਮ ਅਲੱਗ ਕਰ ਲਿਆ। ਤੁਹਾਡਾ ਕੰਮ ਹੈ, ਤੁਸੀਂ ਸਮਝਦੇ ਰਹੋ ਜਿੱਦਾਂ ਮਰਜ਼ੀ ਹੈ।
ਨਹੀਂ ਬੋਲ ਸਕਦੀ ਭੈਣ। ਉਹ ਸਿਰਫ ਪੈਪ ਉਹਨਾਂ ਦਾ ਨਹੀਂ ਆ ਨਾ ਸਵਰਾਜ- ਹਣਾ ਹਾਤਾ। ਉਹਨਾਂ ਦਾ ਪੈਪ ਨੀ ਆ। ਇਹਨਾਂ ਦਾ ਵੀ ਆ। ਸਾਡਾ ਵੀ ਆ ਉਹ।
ਕੋਟੀ ਬਣਾ ਹੀ ਲਈ ਸੀ। ਅੱਡ ਨਾਲ ਹੁਣ ਤੈਨੂੰ ਕੀ ਦਿੱਕਤ ਸੀ?
ਦਿੱਕਤ ਆ ਨਾ, ਹਜੇ ਵੀ ਉਹਨਾਂ ਦਾ ਜੋ ਪਾਣੀ ਦਾ ਪੈਪ ਹੈ। ਉਹ ਤੇ ਫਿਰ ਅੰਦਰੋਂ ਨਾ ਵੱਗ- ਆਉਂਦਾ ਵਾ- ਤੇ ਜੇ ਬਣਵਾਉਣ ਗੇ, ਤੇ ਪਿੱਛੇ ਦੇ ਕੰਦ ਦੇ ਨਾਲੋਂ ਤੇ ਮੈਂ ਕਹੂੰਗੀ, ਫਿਰ ਥੋੜਾ ਕੰਦ ਨਾਲ ਕਰ ਦਿਓ। ਆਪੇ ਸਾਫ਼ ਕਰਲਾ-
ਇਹ ਵੀ ਤਾਂ ਗੱਲ ਹੈ, ਗੰਦ ਹਟੂਗਾ। ਉਹਨਾਂ ਨੂੰ ਤਾਂ- ਇਹ ਨਾ ਛੋਟਾ ਇਹਨਾ ਚਟਂ ਨਾ ਇਹਨੂੰ ਪਤਾ ਨੀ ਕੀਏ ਨਾ- ਫੋਨ ਵੇਖਣ ਡੇ ਨਾ ਕੁੜੀ ਜੀ ਨੂੰ ਨਜ਼ਰ ਆਉਂ ਡੀ ਆ। ਤੇ ਸੋਚਦਾ ਨਾ ਕੁੜੀ ਫੜ ਲੈ ਮੈਂ।
ਹੋਰ।
ਹੈ, ਤਾਂ ਹੀ ਉਹ ਫੋਨ ਵੇਖੀ ਜਾਣ ਡਿਆ ਵਾ ਵੇਖੀ- ਜਾਣ ਡਿਆ ਵਾ ਉਹਦੇ ਸਾਰੇ ਕਰਨ ਡਿਆ ਵਾ ਮੈਨੂੰ।
ਇੰਨੀ ਬਦਮਾਸ਼ ਹੈ ਨਾ। ਇਹਨੇ ਪਤਾ ਕੀ ਕੀਤਾ ਹੁਣੇ? ਇਨੇ ਉਹਦੇ ਬਾਹ ਨਾ ਆਪਣੇ ਬਦਨ ਦੇ- ਥੱਲੇ ਤੇ ਬਾ ਦਿੱਤੀ ਸੀ ਫਿਰ ਰੋਣ ਡਿਆ ਸੀ। ਤੇ ਹੋਰ?
ਵੱਡੀ ਤਾਂ ਕਰ ਵੀ ਸਕਾ-
ਮੈਂ ਵੇਖ ਲਿਆ, ਇਹਨੇ ਬਾਂਹ ਦਬਾਤੀ ਬੱਚੇ ਦੀ ਨਿੱਕੇ ਜੇ ਦੀ, ਨਿਆਣੇ ਜੇ ਦੀ। ਹਾਂ, ਇਕਦਮ ਬੇਸ਼ਰਮ ਹੋਈ ਏਹ ਤੇੇ।
ਹਾਂ, ਕੁਝ ਜ਼ਿਆਦੀਏ ਹੋਈ ਆ। ਨਾ ਸਕੂਲ ਜਾਣਦੀ ਹੈ। ਨਾ ਟਿਊਸ਼ਨ ਜਾਣਦੀ ਹੈ।
ਮੈਂ, ਤੇ ਕਿਹਾ ਇਹਨਾਂ ਨੂੰ ਤੁਸੀਂ ਕਿਤੇ ਜਾਔਗੇ। ਤੇ ਮੈਨੂੰ ਫੇਰ ਕੁੱਟਣਾ ਸਿਰ ਇਥੇ ਰਹੋ। ਉਹਨੇ ਦੱਸਿਆ ਨੀ, ਸੀ ਇੱਕ ਦਿਨ ਤੇ ਕੁੱਟਿਆ ਸੀ ਝਾੜੂਆਂ ਦੇ ਨਾਲ ਸ਼ਨੀਵਾਰ ਨੂੰ।
ਨਹੀਂ ਦੱਸਿਆ।
ਉਹ ਵੀ ਇੱਥੇ ਸੀ। ਕੁੱਟਿਆ ਹੀ ਚਾੜੂਆਂ ਨਾਲ ਫੜ ਕੇ।
ਚੇਤਾ ਭੁੱਲ ਗਿਆ ਹੁਣ। ਏਦਾਂ ਹੀ ਤੇ, ਸੀਰਤ ਵੀ ਮਾਰ ਖਾ ਜਾਂਦੀ ਮਾਹੀ ਦੇ ਚਲਦੇ।
ਹਮ। ਦ ਗਲਤੀ ਦੋਵਾਂ ਦੀ ਸੀ, ਚੱਲ ਇੱਕ ਲੇਕਿਨ ਬਾਅਦ ਚ ਕਹਿੰਦੀ, ਕਿ ਮੈਨੂੰ ਆ ਕੰਮ ਨਹੀਂ ਆਉਂਦਾ। ਇਸ ਲਈ ਉਹ ਬਚ ਗਈ। ਛੱਡਤਾ ਤੇ ਇਹਨੂੰ ਆਉਂਦਾ ਸੀ ਇਹਨੂੰ ਫਰ ਮੈਂ ਕੁੱਟਿਆ ਫਿਰ ਚੰਗੀ ਤਰ ਚੂਆਂ ਨੇ ਮਾਰਿਆ ਫ ਬਾਅਦ ਚ ਸਿਖਾਇਆ ਇਨੇ ਲੱਗਦਾ ਨਹੀਂ ਉਹਨੂੰ ਬਹੁਤ ਪਹਿਲਾਂ ਤਾਂ ਆਉਂਦਾਾ ਉਹਨੇ ਸੋਚਿਆ ਕਿ ਹੁਣ ਮੈਂ ਕਹਿ ਦੂਗਾ ਮੈਨੂੰ ਆਉਂਦਾ ਵਾ ਤੇ ਮਸੀ ਮੈਨੂੰ ਮਾਰ ਵਿਰ ਕ ਦੇ ਚਲਾਗੀਆਂ ਕੀਤੀਆਂ ਵਾ ਹਾਂ ਮੈਂ ਨਾ ਸੁੱਤੀ ਸੀ ਸੰਡੇ ਦਿਨ ਸੀ ਮੈਨੂੰ ਲੱਗਦਾ ਸੰਡੇ ਦਾ ਦਿਨ ਸੀ ਤੇ ਨਾ ਮੈਂ ਨਾ ਸੁੱਤੀ ਸੀ ਤੇ ਨਹੀਂ ਨਹੀਂ ਸੰਡੇ ਨੀ ਪਤਾ ਨੀ ਕਿਹੜਾ ਦਿਨ ਸੀ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਇਹ ਇਹਨਾਂ ਨੇ ਵੀ ਉਸ ਦਿਨ ਕਿਤੇ ਜਾਣਾ ਸੀ ਦੋਵਾਂ ਜਣਿਆਂ ਨੇ ਚਲਦੀ ਚੱਲ ਗੀਆਂ ਸੀ ਉਹਣੀ ਤੇ ਇਹ ਦੋਵੇਂ ਬੱਚੇ ਸੀ ਤੇ ਮੈਂ ਸਭ ਨੇ ਸੁਸੂ ਕਰਤਾ ਸੀ। ਤੇ, ਇਹਨੂੰ ਮੰਮੀ ਨੰਗਾ ਪੂੰਰਾ ਕਰਤਾ ਸੀ। ਤੇ, ਮੈਂ ਇਹਨਾਂ ਨੇ ਕਹਿਣ ਡਿਆ ਸੀ ਕਿ ਇਹ ਕਰ ਦਿੰਦਾ ਕਿਸੇ ਵੀ ਟਾਈਮ ਪੋਟੀ ਤੇ ਇਹਨੂੰ ਪੈਂਟ ਪਾ ਦੋ। ਤੇ, ਮੈਂ ਸੁੱਤੀ ਹੋਈ ਸੀ। ਤੇ ਮੈਂ ਇਹਨਾਂ ਨੂੰ ਕਿਹਾ ਕਿ ਪੈਂਟ ਪਾ ਦੋ। ਇਹ ਕਹਿੰਦੀ ਮੈਂ ਅੱਜ ਪੈਂਟ ਪਾਉਣੀ ਨੀ ਅੱਜ ਜਿੱਦ ਆ ਮੇਰੀ ਅੱਜ ਮੈਂ ਪੈਂਟ ਨਹੀਂ ਪਾਉਣੀ ਫਿਰ ਇਹਨ ਚੱਲ ਗਈਆਂ ਬੋਲਦੀ ਬੋਲਦੀਆਂ ਫੇਰ ਥੋੜੀ ਦੇਰ ਬਾਅਦ ਮ ਵੀ ਨੀਂਦ ਚ ਹੀ ਸੀ ਮੈਂ ਨੀਂਦ ਚ ਹੀ ਕਿਹਾ ਮੈਂ ਕਿਹਾ ਪਾ ਦੇ ਪੈਂਟ ਪਾ ਦੇ ਪੈਂਟ ਪਾ ਨਹੀਂ ਪਾਉਣ ਦੀ ਬੋਲਦੇ ਬੋਲਦੇ ਉਹਨੇ ਕਰਤੀ ਪੋਟੀ ਰ ਉਸ ਦਿਨ ਉਹਨੇ ਪੋਟੀ ਵੀ ਇੰਨੀ ਜ਼ਿਆਦਾ ਕੀਤੀ ਸੀ ਨਾ ਕਿ ਪੁੱਛਣ ਦੀ ਗੱਲ ਨ ਹਾਂ
ਜੋ
ਫੇਰ ਮ ਕਿ ਫੀਤਾ ਫੇਰ ਮੈਂ ਖੂਬ ਕੁੱਟਿਆ ਮੈਂ ਝਾੜੂਆਂ ਨਾਲ ਵੀ ਕੁੱਟਿਆ ਫੇਰ ਮੈਂ ਚਾਦਰ ਚੇਂਜ ਕੀਤੀ ਪਹਿਲਾਂ ਮੈਨੂੰ ਪੋਟੀ ਤੋਂਵਾਣੀ ਸੀ ਫੇਿਰ ਮੈਂ ਕੁੱਟਿਆ ਸੀ ਪੋਟੀ ਧੋਣ ਦੇ ਬਾਅਦ ਫ ਮੈਨੂੰ ਚਾਦਰ ਧੋਣੀ ਪਈ ਇੰਨਾ ਕੁੱਛ ਕਰਨਾ ਪਿਆ ਇਹਨਾਂ ਦੇ ਚਲਦੇ ਤੇ ਉਹਨੇ ਕਹਿ ਤ ਕਿ ਮੈਨੂੰ ਤੇਉਂਦੀ ਨੀ ਆ ਪੈਂਟ ਪਾਉਣੀ ਤੇ ਮੈਂ ਕਿ ਤਾਂ ਪਾਉਣੀ ਸੀ ਤੇ ਫੇਿਰ ਉਹਨੇ ਉਹ ਬਚ ਗਈ ਇਸ ਲਈਏ ਇਹ ਤੇ ਉਹਨੂੰ ਵੀ ਪੈਣੀਆਂ ਸੀ
ਇਸਤਰਾ ਇਸਤਰਾ੍ਹਾਂ ਹੋਇਆ ਵਾ
ਨਹੀਂ ਕਲਰ ਲਗਾਇਆ ਹੋਆ ਬੜਾ ਤੇ ਹੁਣ ਤੁਰੰਤ ਆ ਡਿਊਟੀ ਤੋਂ ਲੇਟ ਹੋ ਗਈ ਸੀ
ਅੱਛਾ ਬੀਸ਼ਪ ਰੂਟੀ ਆ
ਨਾ ਇਹ ਬਤਾ ਨਾ ਅਸ ਹੋੌਲੀ ਡੂਟੀ ਬਹੁਤ ਪਸੰਦ ਕਰਦੇ ਆ ਸਭ ਬੰਦੇ
ਦੁਪਹਿਰੇ ਆ ਜਾਂਦੇ ਆ ਘਰ ਇਸ ਲਈ
ਹਾਂ
ਪਰ ਮੈਨੂੰ ਤਾਂ ਨੀ ਚੰਗੀ ਲੱਗੂਗੀ ਸਵੇਰੇ ਸਵੇਰੇ ਉੱਠ ਕੇ ਜਾਓ
ਉਹ ਸੋਚਣ ਦੀ ਗੱਲ ਹੈ ਜਿਹੜੇ ਲੋਕ ਕਰਦੇ ਨਾ ਫਿਰ ਉਹਨਾ ਨੂੰ ਬਹੁਤ ਪਸੰਦ ਆਉਂਦੀ ਆ
ਕੀ ਮਜ਼ਾ ਆਉਣਾ ਇੱਥੇ ਸਵੇਰੇ ਪੰਜ ਵਜੇ ਉਠ ਪਤਾ ਨੀ ਪੰਜ ਵਜੇ ਉੱਠ ਕੇ ਕੀ ਹੈ ਮਜ਼ਾ ਆਊਗਾ
ਹਾਂ ਜਾਂਦੇ ਅਮ ਜੀ
ਅਜ ਤਾਂ ਮੈਂ ਬੱਚੇ ਸਕੂਲ ਵੀ ਨਿਕਲ ਆਏ ਮਨ ਨਹੀ ਕੀਤਾ
ਹਏ ਕਿਉ ਨ ਮਨ ਕਿਤਾ ਮਛ
ਜਪੀ ਸਕੂਲ ਦਾ ਟਾਈਮ ਸੀਰਤ ਦਾ ਤੇ ਸੱਤ ਤੀਹ ਸੀ ਔਰ ਮਾਹੀ ਦਾ ਅੱਠ ਪੰਜਾਹ ਸੀ।
ਇੰਨੀ ਲੇਟ ਹੋ ਗਿਆ ਤਾ ਸਕੂਲ
ਹਾਂ ਪਤਾ ਨੀ ਕਿਉਂ ਹੁਣੀ ਕਰਦੇ ਆ ਏਦਾਂ ਹੀ।
ਕਿਉਂ ਲਿਖਦੇ। ਤਾਈਓ ਅੱਜ ਕੁੜੀ ਵੀ ਕਾਫ਼ੀ ਲੇਟ ਆਈ ਆ। ਉਹਦੇ ਚ ਤਾਈ ਹ ਹ ਹ ਉਹਦੀ ਤਾਈ ਕਾਫ਼ੀ ਦੇਰ ਨਾ ਗਈ ਸੀ ਉਹ ਕੁੜੀ ਲੈਣ ਵਾਸਤੇ ਮੈਂ ਸੋਚਿਆ ਵੀ ਅੱਜ ਇੰਨੀ ਲੇਟ ਨਾ ਜਾਣ। ਲਿਆਣ ਵਾਸਤੇ।
ਤੇ ਹੁਣ ਵੇਚ ਕੇ ਜੇ ਗਰਮੀ ਚ। ਛੁੱਟੀਆਂ ਦੇ ਬਾਅਦ ਫਿਰ ਆਹ ਟਾਈਮ ਕਰ ਦਿੰਦੇ ਆ ਫਿਰ ਥੋੜੇ ਦਿਨ ਬਾਅਦ ਫਿਰ ਚੇਂਜ ਕਰੂਗਾ।
ਇਹੋ ਜੈ ਟਾਈਮ ਕਿਨਾ ਲੱਗਦਾ ਵਾ।
ਪੈਰ ਚੜ ਜਾਂਦੀ ਫੇਰ ਸਕੂਲ ਸੱਦਦੇ ਆ
ਹਜੇ ਇੰਨਾ ਚੰਗਾ ਕਿ ਆਟੋ ਵਾ ਤਾਂ ਤੈਨੂੰ ਕੋਈ ਦਿੱਕਤ ਨ ਹੁੰਦੀ ਆ ਇਹ ਤਾਂ ਕਿੰਨਨੀ ਜ਼ਿਆਦਾ ਦਿੱਕਤ ਹੁੰਦੀ ਆਟੋ ਤੋਂ ਲਿਆਣਾ ਪਵੇ
ਮੇਰਾ ਤੇ ਚੱਲ ਹੁਣ ਠੀਕ ਆ ਲੈ ਵੀ ਆਉਂਦਾ ਛੱਡ ਵੀ ਆਉਂਦਾ
ਨਹੀਂ ਜੇ ਕਪ ਦਾ ਹੋਇਆ ਕੁਛ ਕੀ ਨਹੀਂ?
ਸੋਮਵਾਰ ਨੂੰ ਕਿਹਾ ਤੇ ਆ ਛੇਤੀ ਆਈ। ਬੋਲ ਅਛੇ ਉਹਨ ਆਣ ਪਤਾ ਨਹੀਂ ਵੇਖੋ।
ਹੋ ਜਾਵੇ ਤੇ ਵੱਡਾ ਚੰਗਾ ਵਾ ਕਿੰਨੇ ਦਿਨ ਹੋਗੇ ਨੇ। ਹੁੰ ਠੀਕ ਹੈ ਕਰੀ ਫਿਰ।